ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ? ਘਰ-ਪਰਿਵਾਰ ਸਭ ਵਧੀਆ?
ਹਾਂਜੀ, ਸਭ ਵਧੀਆ ਜੇ ਨੀ ਜੀ ਇੱਥੇ, ਤੁਸੀਂ ਸੁਣਾਓ, ਉੱਥੇ ਸਭ ਠੀਕ ਨੇ?
ਹਾਂਜੀ ਜੀ, ਸਭ ਵਧੀਆ।
ਚਲੋ ਵਧੀਆ ਹੋਣਾ ਚਾਹੀਦਾ, ਸਾਰੇ ਠੀਕ-ਠਾਕ ਰਹਿਣ। ਐਦੇ ਵਿੱਚ ਵੀ ਸਭ ਦੀ ਭਲਾਈ ਹੈਗੀ ਏ, ਸਾਡੀ ਵੀ ਤੇ ਤੁਹਾਡੀੇ ਵੀ।
ਸਹੀ ਗੱਲ ਏ, ''ਮੈਂ ਨਾ ਤੁਹਾਡੇ ਕੋਲ ਅੱਜ ਇੱਕ ਗੱਲ ਪੁੱਛਣੀ ਸੀ, ਕਿਈ ਕਿ ਸਵੇਰੇ ਅਗਰ ਆਪਾਂ ਜਲਦੀ ਉੱਠੀਏ, ਜਿਵੇਂ ਪੰਜ-ਛੇ ਵਜੇ ਉੱਠੀਏ ਤੇ ਸ਼ੈਰ ਤੇ ਜਾਈਏ, ਉਹਦਾ ਮਤਲਬ ਕੀ ਬੈਨੀਫਿਟ ਵਗੈਰਾ ਤੁਸੀ ਦੱਸ ਸਕਦੇ ਹੋ? ਸਾਡੇ ਸਰੀਰ ਲਈ ਕਿੰਨੇ, ਮਤਲਬ ਫਾਇਦੇਮੰਦ ਹੈਗੀ ਉਹ ਚੀਜ਼।
ਹਾਂਜੀ-ਹਾਂਜੀ, ਵੀਰ ਜੀ। ਪਤਾ ਸਵੇਰੇ ਉੱਠਣਾ ਤੇ ਬਹੁਤ ਈ ਫਾਇਦੇਮੰਦ ਹੈਗਾ, ਮੈਂ ਤੇ ਪੰਜ ਵਜੇ ਹੀ ਉੱਠਨੀ ਆ ਜੇ। ਕਦੀ-ਕਦੀ ਮੇਰੀ ਚਾਰ ਵਜੇ ਵੀ ਅੱਖ ਖੁੱਲ ਖੁੱਲ ਜਾਂਦੀ, ''ਮੈਂ ਚਾਰ ਵਜੇ ਵੀ ਉੱਠ ਜਾਂਨੀ ਆ। ਚਾਰ ਵਜੇ, ਪੰਜ ਵਜੇ ਅਗਰ ਤੁਸੀਂ ਉੱਠਜੋਗੇ ਨਾ, ਉਸ ਤੋ ਬਾਅਦ ਤੁਸੀਂ ਫ੍ਰੈਸ਼-ਫਰੂਸ਼ ਹੋਵੋ, ਇੱਕ ਗਲਾਸ ਪਾਣੀ ਗਰਮ ਪੀਓ। ਤੇ, ਉਸ ਤੋ ਬਾਅਦ ਤੁਸੀ, ਅਪਣਾ ਸੈਰ ਤੇ ਚਲੇ ਜਾਓ। ਸੈਰ ਤੇ ਤੁਸੀਂ ਜਾਓਗੇ, ਇੱਕ ਘੰਟਾ ਲਾਕੇ ਆਓਗੇ, ਐਕਸਰਸਾਈਜ਼ ਕਰੋਗੇ, ਪ੍ਰਾਣਾਯਾਮ ਕਰੋਗੇ ਓਰ ਥੋੜਾ, ਚੱਲੋਗੇ ਉਹਦੇ ਨਾਲ ਪਤਾ ਤੁਹਾਨੂੰ ਕਿੰਨੇ ਫਾਇਦੇ ਮਿਲਣਗੇ, ਇੱਕ ਤਾਂ ਦੇਖੋ ਨੰਗੇ ਪੈਰੀ ਚੱਲਣ ਨਾਲ ਸਾਡੀ ਅੱਖਾਂ ਦੀ ਰੋਸ਼ਨੀ ਵੱਧਤੀ ਏ, ਐਕਸਰਸਾਈਜ਼ ਕਰਨ ਨਾਲ ਐਕਸਰਸਾਈਜ਼ ਕਰਨ ਨਾਲ ਸਾਨੁ, ਫਿਜ਼ੀਕਲ ਹੈਲਥ ਸਾਡੀ ਵਧੀਆ ਹੋਂਦੀ ਏ। ਤੇ ਹੋਰ ਬਾਹਰ ਜਾਨੇ ਹਾਂ ਅਸੀਂ ਸਵੇਰੇ ਸਵੇਰੇ ਦੀ ਆਕਸੀਜਨ ਖਿੱਚਦੇ ਹਾਂ ਜਿਹੜੀ ਪੇੜ ਪੌਦਿਆਂ ਤੋਂ ਪਾਰਕ ਚ ਯ ਕੀਥ ਉੱਥੇ ਵੀ ਜਾਂਨੇ ਆਂ ਗਰਾਉਂਡ ਜਿੱਥੇ ਪੇੜ ਪੌਦੇ ਹੁੰਦੇ ਆਕਸੀਜਨ ਮਿਲਦੀ ਹੈ ਸਾਨੂੰ ਜਿਹਦੇ ਨਾਲ ਸਾਡਾ ਮਾਇੰਡ ਵੀ ਫਰੈਸ਼ ਹੁੰਦਾ ਸਾਡਾ ਮਾਇੰਡ ਐਕਟਿਵ ਹੁੰਦਾ ਸਾਨੂੰ ਰਾਤੀ ਨੀਂਦ ਵਧੀਆ ਆਂਦੀ ਏ ਹੋਰ ਸਾਨੂੰ ਦਿਮਾਗੀ ਬਿਮਾਰੀਆਂ ਨੀ ਲੱਗਦੀਆਂ ਦੇਖਿਆ ਤੁਸੀਂ ਅੱਜ ਕੱਲ੍ਹ ਹਰ ਦਸ ਚੋਂ ਇੱਕ ਬੰਦੇ ਨੂੰ ਡਿਪਰੈਸ਼ਨ ਹੋਇਆ ਪਿਆ ਜੇ
ਸਹੀ ਗੱਲ ਏ
ਸਾਰਿਆਂ ਨੂੰ ਡਿਪਰੈਸ਼ਨ ਹੋਇਆ ਪਿਆ ਇਹਦਾ ਕਾਰਨ ਕੀ ਏ ਆਕਸੀਜਨ ਹੀ ਨਹੀਂ ਅਸੀਂ ਖਿੱਚਦੇ ਅੱਛੀ ਤਰਾਂ ਬਸ ਬਾਹਰ ਜਾ ਕੇ ਤੁਸੀਂ ਅਲੋਮਵਿਲੋਮ, ਕਬਾਲ ਭਾਤੀ ਕਰੋ ਸਵੇਰੇ ਸਵੇਰੇ ਆਕਸੀਜਨ ਖਿੱਚੋ ਆਕਸੀਜਨ ਚ ਅੱਛੀ ਆਕਸੀਜਨ ਚ ਸਾਹ ਲਓ ਬਰੀਥ ਕਰੋ ਤੇ ਤੁਹਾਡੇ ਵਾਸਤੇ ਜ਼ਿਆਦਾ ਫਾਇਦੇਮੰਦ ਹੋ ਜਾਂਦਾ ਬਸ ਫਿਰ ਤੇ ਮੈਂ ਇੱਕ ਘੰਟਾ ਪੂਰਾ ਆਪਣੇ ਸਰੀਰ ਨੂੰ ਦਿੰਦੀ ਹਾਂ ਸਵੇਰੇ ਪਾਰਕ ਚ ਤੇ ਫੇਿਰ ਮੈਂ ਘਰ ਆਉਨੀ ਆ ਤੇ ਹੋਰ ਵੀਰ ਜੀ ਮੈਂ ਫੇਰ ਘਰ ਆਉਨੀ ਆਂ ਤੇ ਘਰ ਆ ਕੇ ਤੇ ਮੈਂ ਫਿਰ ਉਸ ਤੋਂ ਬਾਦ ਸਾਰਾ ਰਸੋਈ ਦਾ ਕੰਮ ਨਿਪਟਾ ਲੈਂਦੀ ਆਂ ਮੈਂ ਤੇ ਦੋ ਸਬਜ਼ੀਆਂ ਵੀ ਬਣਾ ਲੈਂਦੀ ਆਂ ਤੇ ਉਸ ਤੋਂ ਬਾਦ ਫੇਰ ਬੱਚਿਆਂ ਨੂੰ ਸਕੂਲ ਉਠਾ ਸਕੂਲ ਵਸਤੇ ਉਠਾਉਂਣੀ ਹਾਂ ਉਹਨਾਂ ਨੂੰ ਸਕੂਲ ਭੇਜਨੀ ਆਂ ਤੇ ਨਾਸ਼ਤਾ ਨੁਸ਼ਤਾ ਬਨਾਨੀ ਆਂ ਉਸ ਤੋਂ ਬਾਦ ਮੈਂ ਸਫ਼ਾਈ ਵੀ ਕਰ ਲੈਂਨੀ ਆਂ ਤੇ ਮੈਂ ਤੇ ਦਸ ਵਜੇ ਵੀਰ ਜੀ ਸਾਰਾ ਕੰਮ ਕਰਕੇ ਫ੍ਰੀ ਮੇਰੀ ਸ਼ਾਮ ਤੱਕ ਦੀ ਸਬਜ਼ੀ ਤਿਆਰ ਹੋ ਜਾਂਦੀ ਜੇ
ਹਾਂਜੀ ਵਧੀਆ ਗੱਲ ਹੈ। ਦੇਖੋ ਆਪਾਂ ਵੀ ਇਹੀਓ ਕਰਨੇ ਆਂ ਸਵੇਰੇ ਪੰਜ ਵਜੇ ਪਹਿਲੇ ਉੱਠਦੇ ਆਂ ਪਹਿਲੇ ਚੰਗੀ ਤਰ੍ਹਾਂ ਮਤਲਬ ਕਿ ਫਰੈਸ਼ ਵਗੈਰਾ ਹੋ ਕੇ ਹੱਥ, ਮੂੰਹ ਵਗੈਰਾ ਧੋ ਕੇ ਪਹਿਲੇ ਆਪਾਂ ਜਾ ਖੇਲਣ ਚਲੇ ਜਾਣੇ ਆਂ ਕਿਉਂਕਿ ਖੇਲ ਪਹਿਲ ਬੈਟਬੋਲ ਖੇਡ ਕੇ ਵੀ ਦੇਖੋ ਪਸੀਨਾ ਵਗੈਰਾ ਆਉਂਦਾ ਏ। ਵਧੀਆ ਫਿਜੀੀਕਲ ਐਕਟੀਵਿਟੀ ਵੀ ਹੋ ਜਾਂਦੀ ਏ ਜਿਹਦੇ ਕਰਕੇ ਸਾਰਾ ਦਿਨ ਸਰੀਰ ਵੀ ਫਿੱਟ ਰਹਿੰਦਾ ਏ ਤੇ ਨੀਂਦ ਵੀ ਮਤਲਬ ਕਿ ਰਾਤੀ ਫੇਰ ਜਲਦੀ ਆ ਜਾਂਦੀ ਏ
ਤੇ ਸ਼ ਫੇਰ ਉਸ ਤੋਂ ਬਾਅਦ ਘਰ ਆ ਕੇ ਨਾ ਧੋ ਕੇ ਪਹਿਲੇ ਰੋਟੀ ਖਾ ਕੇ ਫੇਰ ਉਸ ਤੋਂ ਬਾਦ ਆਪਾਂ ਕੋਲੇਜ ਚਲੇ ਜਾਂਨੇ ਆਂ ਆਪਨੇ
ਹਾਂਜੀ, ਬਹੁਤ ਵਧੀਆ ਕਰਦੇ ਹੋ ਜੀ ਸਵੇਰੇ ਉੱਠ ਕੇ
ਫਿਰ ਕੋਲੇਜ ਤੋਂ ਆ ਕੇ ਫਿਰ ਦੁਬਾਰਾ ਮਤਲਬ ਕਿ ਇਹ ਜਿੰਮ ਚਲੈ ਜਾਂਨੇ ਆ
ਹਾਂਜੀ
ਫੇਰ ਘਰ ਆ ਕੇ ਵਾਪਸ ਮਤਲਬ ਰੋਟੀ ਵਗੈਰਾ ਖਾ ਕੇ ਆਪਣੀ ਫੇਰ ਸੋ ਜਾਂਨੇ ਆਂ ਦੇਖੋ ਜੀ ਰੁਟੀਨ ਹਰ ਕਿਸੇ ਦੀ ਬਨੀਂ ਹੁੰਦੀ ਹੈ ਅਪਣੀ ਅਪਣੀ
ਬਿਲਕੁਲ ਜੀ ਬਿਲਕੁਲ ਰੂਟੀਨ ਬਨੀ ਹੋਵੇ ਤੇ ਤਾਂਹੀ ਬੰਦਾ ਠੀਕ ਰਹਿੰਦਾ ਜੇ ਆਪਨੀ ਰੋਟੀ ਰੁਟੀਨ ਨਾਲ ਨਾ ਤੁਸੀਂ ਚਲੋ ਨਾ ਤੁਹਾਡਾ ਕੋਈ ਕੰਮ ਨੀ ਟਾਈਮ ਸਿਰ ਹੋਏ
ਉਹੀ ਤਾਂ ਗੱਲ ਏ ਰੂਟੀਨ ਅਗਰ ਤੁਸੀਂ ਬਣਾ ਕੇ ਰੱਖੋਗੇ ਕਿ ਇਸ ਟਾਈਮ ਤੇ ਆਪਾਂ ਚੀਜ਼ ਕਰਨੀ ਹੈ ਤਾਂ ਫੇਰ। ਉਹ ਵਧੀਆ ਚੀਜ਼ ਰਹਿੰਦੀ ਹੈ ਆਪਾਂ ਡਾਇਟ ਜਿਵੇਂ ਲੈਂਦੇ ਹਾਂ ਅੱਜ ਕੱਲ੍ਹ ਡਾਇਟ ਵੀ ਅੱਜ ਕੱਲ ਕਿ ਤੁਸੀਂ ਦੇਖ ਸਕਦੇ ਹੋ ਗਲਤ ਟੈਮ ਤੇ ਲੈਂਦੇ ਨੇ ਸ਼ਾਮੀ ਛੇ, ਸੱਤ ਵਜੇ ਫਰੂਟ ਖਾ ਰਹੇ ਹੁੰਦੇ ਨੇ ਤੇ ਰਾਤੀ ਕੋਈ ਤਲੀ ਤਲੀ, ਮਲੀ ਚੀਜ਼ ਖਾ ਲੈਂਦੇ ਨੇ ਫੇਰ ਉਹੀ ਛਾਤੀ ਵਗ਼ੈਰਾ ਜਾਮ ਕਰਨ ਵਾਲੀ ਗੱਲ ਹੋ ਜਾਂਦੀ ਏ
ਹਾਂਜੀ ਇਹ ਤੇ ਹੈ ਹੀ ਬਸ ਅੱਠ ਵਜੇ ਤੋਂ ਬਾਦ ਤੇ ਵੀਰ ਜੀ ਬਿਲਕੁਲ ਨਹੀਂ ਖਾਣਾ ਚਾਹੀਦਾ
ਹਾਂ ਸਹੀ ਗੱਲ ਹੈ ਬੰਦੇ ਨੂੰ ਸਵੇਰੇ ਆਰਾਮ ਨਾਲ ਜੋ ਵੀ ਅਗਰ ਤੁਸੀਂ ਹਫਤੇ ਬਾਦ ਖਾ ਲੋ ਅਗਰ ਤੁਸੀਂ ਤਲੀਆਂ ਤਲੀਆਂ ਮਲਿਆ ਖਾਣਾ ਏ
ਪਰ ਸਵੇਰ ਦੇ ਟਾਈਮ ਖਾਓ ਨਾ ਫੇਿਰ ਸ਼ਾਮੀ ਨਾ ਖਾਓ
ਹਾਂ ਉਹੀਓ ਗੱਲ ਲੋਕੀ ਸ਼ਾਮੀ ਫਰੂਟ ਵੀ ਦੇਖੋ ਦੁਪਹਿਰ ਦਾ ਖਾਣਾ ਹੁੰਦਾ ਇੱਕ ਤਰ੍ਹਾਂ ਦਾ ਲੋਕੀ ਸ਼ਾਮੀ ਖਾ ਲੈਂਦੇ ਨੇ ਉਸ ਤੋਂ ਬਾਅਦ ਕੋਲਡ ਡਰਿੰਕ ਵਗੈਰਾ ਪੀ ਕੇ ਉਹੀਓ ਆਪਣੀ ਸਿਹਤ ਖ਼ਰਾਬ ਕਰਦੇ ਰਹਿੰਦੇ ਨੇ ਫੇਿਰ ਇਹਨਾਂ ਕੋਲ ਮਤਲਬ ਕੋਈ ਐਕਸਰਸਾਈਜ਼ ਨਹੀਂੀ ਹੁੰਦਾ ਦੀ ਘਰ ਹੀ ਬੈਠੇ ਰਹਿੰਦੇ ਨੇ ਸਵੇਰੇ ਦੇਖੋ ਜਲਦੀ ਉੱਠਿਆ ਨਹੀਂੀ ਜਾਂਦਾ ਕਿਉਂਕਿ ਅੱਜ ਕੱਲ੍ਹ ਦੇ ਬੱਚੇ ਤੁਸੀਂ ਦੇਖ ਸਕਦੇ ਹੋ ਸਾਰਾ ਸਾਰਾ ਦਿਨ ਜਦੋਂ ਫੋਨ ਚਲਾਉਂਦੇ ਰਹਿੰਦੇ ਨੇ ਸਕੂਲ ਤੋਂ ਆ ਕੇ ਟਿਊਸ਼ਨ ਤੋਂ ਆ ਕੇ ਰਾਤੀ ਇੱਕ ਦੋ ਵਜੇ ਜਦੋਂ ਸੌਂਦੇ ਨੇ ਸਵੇਰੇ ਉੱਠਿਆ ਨੀ ਜਾਂਦਾ ਫਿਰ ਸਕੂਲ ਵਸਤੇ
ਨਾ ਨਾ ਵੀਰ ਜੀ ਫੇਿਰ ਤੇ ਸਕੂਲ ਇੰਨੇ ਦਿਨੋ ਮਿਸ ਕਰਦੇ ਜੇ ਮੇਰੇ ਪੜੋਸੀਆਂ ਦਾ ਬੱਚਾ ਹੈਗਾ ਜੇ ਅੱਧੇ ਦਿਨ ਤੇ ਘਰ ਹੀ ਰਹਿੰਦਾ ਜੇ ਮਹੀਨੇ ਚ ਪੰਦਰਾਂ ਦਿਨ ਸਕੂਲ ਜਾਂਦਾ ਜੇ ਚਾਰ ਪੰਜ ਛੁੱਟੀਆਂ ਵੈਸੇ ਹੀ ਸਕੂਲ ਵਾਲੇ ਕਰ ਦਿੰਦੇ ਨੇ ਉਸ ਤੋਂ ਇਲਾਵਾ ਦਸ ਦਿਨ ਉਹ ਨੀ ਜਾਂਦਾ ਜੇ ਸਕੂਲ
ਫਿਰ ਤਾਂ ਦੇਖੋ ਕਿੰਨੀ ਮਤਲਬ ਕਿ ਪੜ੍ਹਾਈ ਦਾ ਮਤਲਬ ਕਿ ਨੁਕਸਾਨ ਹੋ ਰਿਹਾ ਉਹਦਾ ਉਹ ਬੱਚੇ ਆਪ ਨੀ ਸੋਚਦੇ ਨੇ ਅੱਜ ਕੱਲ੍ਹ ਦੇ ਨਾਲ ਪੇਰੈਂਟਸ ਵੀ ਨਾਲ ਲੱਗ ਜਾਂਦੇ ਨੇ
ਪੇਰੈਂਟਸ ਕਹਿੰਦੇ ਨੇ ਜਿਹਦੇ ਸਾਡਾ ਬੱਚਾ ਖੁਸ਼ ਏ ਉਹੀ ਉਹ ਗੱਲ ਠੀਕ ਹੈ ਪਰ ਇਹ ਨੀ ਪਤਾ ਉਹਦਾ ਭਵਿੱਸ਼ਯ ਸਾਰਾ ਖ਼ਰਾਬ ਹੋ ਰਿਹਾ ਇਹਦੇ ਨਾਲ
ਉਹੀ ਤਾਂ ਉਹ ਦੇਖਦੇ ਨ ਕਿ ਭਾਈ ਆਪਾਂ ਆਪਣੇ ਬੱਚੇ ਨੂੰ ਅਗਰ ਮੇਨਟੇਨ ਕਰਕੇ ਰੱਖੀਏ ਬਚਪਨ ਤੋਂ ਹੀ ਉਹ ਵੱਡੇ ਹੋ ਕੇ ਵਧੀਆ ਮਤਲਬ ਕਿ ਚੱਲੇਗਾ ਫੇਿਰ
ਅੱਜ ਕੱਲ੍ਹ ਦੇ ਬੱਚੇ ਘਰ ਬੈਠ ਕੇ ਉਲਟੇ ਸਿੱਧੇ ਜਵਾਬ ਦੇਣਾ ਸ਼ੁਰੂ ਕਰ ਦਿੰਦੇ ਨੇ ਕਿ ਸਕੂਲ ਜਾਂਦੇ ਨੀ ਇੱਜਤ ਕਰਨੀ ਆਂਦੀ ਨੀ ਕਿਸੇ ਦੀ ਫੇਿਰ
ਹਾਂਜੀ ਹਾਂਜੀ ਇਹ ਤੇ ਹੈ ਹੀ ਹੈ ਵੀਰ ਜੀ ਇੱਜਤ ਨੀ ਕਰਨੀ ਆਉਂਦੀ ਬੱਚਿਆਂ ਨੂੰ ਕਿਸੇ ਦੇ ਬੱਚੇ ਤੇ ਅੱਜ ਕੱਲ੍ਹ ਬਿਲਕੁਲ ਖ਼ਰਾਬ ਹੋਏ ਭੇ ਜੇ
ਹਾਂਜੀ ਕਿਉਂਕਿ ਦੇਖੋ ਸਾਰਾ ਦਿਨ ਘਰ ਹੀ ਬੈਠਣਾ ਹੈ ਬਾਹਰ ਦੁ ਦੀਨ ਦੁਨੀਆਂ ਦਾ ਪਤਾ ਨੀ ਲੱਗਣਾ ਕੀ ਚੱਲ ਰਿਹਾ ਕੀ ਨਹੀਂੀ ਚੱਲ ਰਿਹਾ ਫੋਨ ਤੇ ਮਤਲਬ ਸਾਰਾ ਦਿਨ ਆਪਣਾ ਦੇਖੋ ਜੀ ਸਟਰ੍ਰੈਸ ਹੋ ਜਾਂਦਾ ਬੱਚੇ ਨੂੰ ਅਗਰ ਫੋਨ ਸਾਰਾ ਦਿਨ ਦੇਖਦਾ ਰਹੇ ਨਾ ਦਿਮਾਗ ਦੇ ਵੱਖਰੀ ਟੈਂਸ਼ਨ ਰਹਿੰਦੀ ਹੈ ਟੈਨਸ਼ਨ ਵੀ ਬਸ ਬਿਨਾਂ ਗੱਲਦੀ ਰਹਿੰਦੀ ਹੈ ਪੇਪਰ ਜਦੋਂ ਤੁਸੀਂ ਦੇਖ ਸਕਦੇ ਹੋ ਪੇਪਰ ਦੇ ਨੇੜੇ ਤੇੜੇ ਫੇਰ ਪਛਤਾਉਂਦੇ ਨੇ ਕਿ ਬਈ ਆਪਾਂ ਹੁਣ ਪਹਿਲੇ ਪੜ੍ਹ ਲੈਂਦੇ ਤੇ
ਕਿੰਨੀ ਮਤਲਬ ਟੈਨਸ਼ਨ ਆ ਜਾਂਦੀ ਸਿਲੇਬਸ ਕਿੰਨਾ ਸਾਰਾ ਸਿਰ ਤੇ ਆ ਗਿਆ ਇਕੋ ਦਮ ਦੋ ਦਿਨ ਦੇ ਅੰਦਰ ਅੰਦਰ ਪੇਪਰ ਹੈਗੇ ਨੇ ਤੇ ਆਉਂਦਾ ਜਾਂਦਾ ਕੁਛ ਨੀ
ਹਾਂਜੀ ਉਹ ਤੇ ਹੈ ਹੀ ਬੱਚਿਆਂ ਦੇ ਬੱਚਿਆਂ ਤੇ ਸਾਰੀ ਰੂਟੀਨ ਖ਼ਰਾਬ ਬੱਚਿਆਂ ਨੂੰ ਅਸੀਂ ਅਕਲ ਦੇਈਏ ਤੇ ਤਾਂ ਹੀ ਬੱਚੇ ਸਿੱਖਣ ਨਾ ਹੁਣ ਕਈ ਤੇ ਪੇਰੈਂਟਸ ਹੈਗੇ ਨੇ ਬੱਚਿਆਂ ਨੂੰ ਸਮਝਾਉਂਦੇ ਅੱਛੀ ਤਰ੍ਹਾਂ ਬੱਚਿਆਂ ਨੂੰ ਸਹੀ ਸਮਝ ਦਿੰਦੇ ਨੇ ਉਹ ਤਾਂ ਸਹੀ ਕੰਮ ਕਰਦੇ ਨੇ ਸਵੇਰੇ ਜਲਦੀ ਉੱਠਦੇ ਨੇ ਸਾਰਾ ਕੁਛ ਕਰਦੇ ਨੇ ਆਪਣੀ ਪੂਰੀ ਰੂਟੀਨ ਬਣਾਦੇ ਨੇ। ਵੀਰ ਜੀ ਮੈਂ ਤੇ ਜਿਵੇਂ ਤੁਹਾਨ ਦੱਸਿਆ ਮੈਂ ਦਸ ਵਜੇ ਵਿਹਲੀ ਹੋ ਜਾਂਦੀ ਉਸ ਬਾਦ ਮੈਂ ਦੋ ਘੰਟ ਸੌ ਲੈਨੀ ਹਾ। ਮੈਂ ਤੇ ਸਾਰਾ ਕੁਛ ਰੂਟੀਨ ਨਾਲ ਕਰਨੀ ਆ। ਮੈਨੂੰ ਤੇ ਕਦੀ ਦਿੱਕਤ ਨੀ ਆਦੀ ਸਵੇਰੇ ਅੱਠ ਵਜੇ ਅਸੀਂ ਨਾਸ਼ਤਾ ਕਰੀ ਦਾ ਜੇ। ਤੇ ਇੱਕ ਵਜੇ ਅਸੀਂ ਦੁਪਹਿਰ ਦੀ ਰੋਟੀ ਖਾ ਲੈਨੇ ਆ। ਉਸ ਤੋਂ ਬਾਦ ਅਸੀਂ ਹੋਰ ਆਪਣੇ ਮੈਂ ਵਰਕ ਫਰੋਮ ਹੋਮ ਕਰਨੀ ਆ। ਤੇ ਉਹ ਮੈਂ ਕਰ ਲੈਣੀ ਆ ਦੁਪਹਿਰ ਵੇਲੇ। ਸ਼ਾਮੀ ਫੇਰ ਉਸ ਤੋਂ ਬਾਦ ਜੇ ਬੱਚੇ ਸਕੂਲੋਂ ਆਦੇ ਨੇ ਫਿਰ ਬੱਚਿਆਂ ਉਹ ਨੂੰ ਪੜਾ ਲੈਨੀ ਆ। ਫੇਰ ਅਸੀਂ ਉਸ ਤੋਂ ਬਾਦ ਰਾਤ ਦੇ ਡਿਨਰ ਦੀ ਤਿਆਰੀ ਟੈਮ ਸਿਰ ਕਰ ਲੈਨੇ ਹਾਂ ਕਰਕੇ ਅਸੀਂ ਤੇ ਅੱਠ ਵਜੇ ਤਕ ਵੇਲੇ ਹੋ ਜਾਨੇ ਆ ਉਸ ਤੋਂ ਬਾਦ ਜੀ ਥੋੜਾ ਬੋਹਤ ਬੱਚੇ ਟੀ ਵੀ ਵੇਖਦੇ ਨੇ। ਜਿਹੜੇ ਬੱਚਿਆਂ ਨੇ ਦੁਬਾਰਾ ਪੜ੍ਹਾਈ ਕਰਨੀ ਹੁੰਦੀ ਏ ਹੋਰ ਕਰ ਲੈਂਦੇ ਨੇ ਪੜ੍ਹਾਈ। ਬਸ ਦਸ ਵਜੇ ਤੇ ਅਸੀਂ ਸੋ ਚਹੀਦਾ ਦਸ ਵਜੇ ਤੋਂ ਬਾਅ ਤੇ ਅਸੀਂ ਦਸ ਵਜੇ ਸੋਵਾਂਗੇ ਤੇ ਸਵੇਰੇ ਚਾਰ ਪੰਜ ਵਜੇ ਉੱਠਾਂਗੇ ਨਾ।
ਹ ਸਹੀ ਗੱਲ ਹੈ ਦੇਖੋ ਅੱਠ ਘੰਟਿਆਂ ਦੀ ਨੀਂਦ ਵੀ ਜ਼ਰੂਰੀ ਹੈ ਭਾਵੇਂ ਬੱਚਾ ਏ ਚ ਭਾਵੇਂ ਵੱਡਾ ਹੋਏ ਅੱਠ ਘੰ ਅਗਰ ਤੁਸੀਂ ਜਲਦੀ ਉੱਠ ਜੋ ਤੇ ਉਹ ਤਾਂ ਦੋ, ਚਾਰ, ਪੰਜ ਘੰਟੇ ਅਗਰ ਸੋ ਕੇ ਉੱਠੋ ਫਿਰ ਸਿਰ ਦਰਦ ਵਗੈਰਾ ਰਹਿੰਦਾ ਸਰੀਰ ਮਤਲਬ ਖੁਲਦਾ ਨੀ ਵਧੀਆ ਤਰ੍ਹਾਂ ਤੁਸੀਂ ਮਤਲਬ ਕੋਈ ਫਿਜੀਕਲ ਐਕਟੀਵਿਟੀ ਨ ਕਰ ਸਕਦੇ।
ਨਾ-ਨਾ ਬੰਦਾ ਤੇ ਇੱਕੋ ਜਗ੍ਹਾ ਜਾਮ ਹੋ ਜਾਂਦਾ ਜੇ ਐਨੀਆਂ ਬਿਮਾਰੀਆਂ ਲੱਗ ਜਾਂਦੀਆਂ ਜੇ ਸਵੇਰੇ ਉੱਠ ਤੁਸੀਂ ਆਪਣੇ ਸਰੀਰ ਨੂੰ ਘੰਟਾ ਨਈ ਦਿਓਗੇ ਨਾ ਤੁਸੀਂ ਸਾਰਾ ਦਿਨ ਚੁਸਤੀ ਨੀ ਆਏਗੀ ਉਹ ਫੇਰ ਉਹ ਧੀਰੇ-ਧੀਰੇ, ਧੀਰੇ-ਧੀਰੇ ਕਰਦੇ ਸਰੀਰ ਨੂੰ ਨੀਰੀਆ ਬਿਮਾਰੀਆਂ ਲੱਗ ਜਾਂਦੀਆਂ ਨੇ।
ਸਹੀ ਗੱਲ ਹੈ ਹੁਣ ਜਿਵੇਂ ਬਜ਼ੁਰਗ ਲੋਕ ਦੇਖ ਲਓ ਕਈ ਘਰ ਤੋਂ ਬਾਰ ਨਿਕਲ ਜਾਂਦੇ ਨੇ ਤੇ ਕਈ ਘਰ ਤੋਂ ਬਾਹਰ ਹੀ ਨਿਕਲਦੇ।
ਕਈ ਤੇ ਬਜ਼ੁਰਗ ਵੀਰ ਜੀ ਮੈਂ ਸਵੇਰੇ ਪਾਰਕ ਜਾਨੀ ਆ ਅੱਸੀ- ਅੱਸੀ ਸਾਲਾਂ ਦੇ ਬਜ਼ੁਰਗ ਇਹਿੰਝ ਘੁੰਮਦੇ ਹੁੰਦੇ ਜੇ ਕੁਛ ਪੁੱਛੋ ਨਾ ਤੇ ਸਾਡੇ ਘਰ ਦੇ ਕਈ ਤੇ ਸਮਝਦਾਰ ਹੈਗੇ ਨੇ ਉਹ ਜਾਂਦੇ ਨੇ ਕਈ ਨਹੀਂ ਵੀ ਜਾਂਦੇ ਫਿਰ ਉਹ ਕਹਿੰਦੇ ਨੇ ਨਾ ਸਾਡ ਟੰਗਾਂ ਦੁਖਦੀਆਂ ਨੇ। ਸਾਨੂੰ ਨਹੀਂ ਜਾਇਆ ਜਾਂਦਾ ਬਾਹਰ, ਬਾਹਰ ਕੁੱਤੇ ਸਾਡੇ ਪੀ ਛੇ ਪੈ ਜਾਂਦੇ ਨੇ ਇੱਕ ਨਾ ਸਾਡੀ ਗਲੀ ਚ ਕੁੱਤੇ ਬੜੇ ਹੈਗੇ ਜੇ। ਉਹ ਕਹਿੰਦੇ ਨੇ ਸਾਡੇ ਪਿੱਛੇ ਕੁੱਤੇ ਪੈ ਜਾਂਦੇ ਨੇ ਅਸੀਂ ਨੀ ਜਾਂਦੇ। ਤੇ ਬਸ ਫੇਰ ਇੰਝ-ਇੰਝ ਕੋਈ ਨਾ ਕੋਈ ਭਾਨਾ ਮਾਰਦੇ ਰਹਿੰਦੇ ਨੇ ਇਹ ਨੀ ਪਤਾ ਕਿ ਜਾ ਉਹ ਡੰਡਾ ਲੈ ਕੇ ਚਲੇ ਜੋ ਕੁ ਤਿਆਂ ਨੂੰ ਹਟਾ ਲੋ ਤੁਸੀਂ ਬਾਰ ਜਾ ਕੇ।
ਸਹੀ ਗੱਲ ਹੈ ਦੇਖੋ ਜੀ ਜਿੰਨਾ ਆਪਣੇ ਉਸ ਉਮਰ ਵਿੱਚ ਮੇਨਟੇਨ ਕਰ ਸਕੋਗੇ ਤਾਂ ਕਰਲ ਤਾਹੀ ਓ ਵਧੀਆ ਰਹਿੰਦਾ। ਭਾਵੇਂ ਕਿਉਂਕਿ ਦੇਖ ਸਕਦੇ ਹੋ ਬੁੱਢੇ ਜੋ ਅੱਜ ਕੱਲ੍ਹ ਬਜ਼ੁਰਗ ਲੋਕ ਹੈਗੇ ਨੇ ਕਹਿੰਦੇ ਰਹਿੰਦੇ ਨੇ ਗੋਡੇ ਪੀੜ ਹੋ ਰਹੇ ਨੇ ਸਾਡੇ ਜਾਂ ਸਾਡੇ ਕੋਲ ਚਲਿਆ ਨੀ ਜਾਂਦਾ। ਕਮਰ ਦਰਦ ਏ ਆਈਓ ਓਈਓ ਗੱਲ ਹੋ ਗੀ ਨਾ ਫ ਫਿਟਨੈਸ ਫਿਟਨੈਸ ਹੈ ਹੀ ਨੀ ਅਗਰ ਤੁਸੀਂ ਸਵੇਰੇ ਜਾਓਗੇ ਇੱਕ ਅੱਧਾ ਘੰਟਾ ਲਾ ਕੇ ਆਓਗੇ ਪਾਰਕ ਚ ਅੱਜ ਕੱਲ ਪਾਰਕ ਵਿਚ ਕਿੰਨੇ ਮਤਲਬ ਮਸ਼ੀਨਾਂ ਲੱਗ ਗਈਆਂ ਜੇਮ ਵਾਲੀਆ। ਤੁਸੀਂ ਥੋੜ੍ਹੀ-ਥੋੜ੍ਹੀ ਕਰ ਲੋ ਜਾਂ ਸੈਰ ਕਰ ਲਓ ਇੱਕ ਤਰ੍ਹਾਂ ਦੀ ਸਵੇਰੇ ਦੀ। ਦੇਖੋ ਸਰੀਰ ਖੋਲ੍ਹ ਜਾਂਦਾ ਬੰਦੇ ਦਾ ਫੇਰ ਭਾਵੇਂ ਥੋੜ੍ਹਾ ਬੋਹਤ ਖਾ ਕੇ ਆਪਣੀ ਫਿਰ ਨੀ ਤਾ ਇਹ ਤਾਂ ਬਜ਼ੁਰਗ ਲੋਕ ਜਾਦਾ ਤੋਂ ਜਾਦਾ। ਦਵਾਈਆਂ ਤੇ ਡਿਪੈਂਡ ਰਹਿੰਦੇ ਨੇ ਨਾ ਕਿ ਬਈ ਦਵਾਈ ਸਹੀ ਕਰਦੇ ਕਿ ਸਾਨੂੰ। ਸਰੀਰ ਆਪਣਾ ਹਿਲਾਣਾ ਨੀ ਇਹਨਾਂ ਨੇ
ਤੇ ਉਹ ਤੇ ਹੈ ਹੀ ਹੈਗਾ। ਬਸ ਸਵੇਰੇ ਜਲਦੀ ਉੱਠ ਵੀ ਜਾਂਦੇ ਨੇ ਪਰ ਉੱਠਣ ਦਾ ਉਹ ਫਾਇਦਾ ਨਹੀਂ ਚੱਕਦੇ। ਜੇ ਉੱਠ ਕੇ ਤੁਸੀਂ ਸਵੇਰੇ ਉਹਦਾ ਫਾਇਦਾ ਨਾ ਚੱਕੋ ਤੁਸੀਂ ਆਪਣਾ ਨਾ ਕੁਛ ਵਿਆਯਮ ਕਰੋ ਕੁਛ ਪ੍ਰਣਾਯਮ ਕਰੋ। ਤਾੜੀਆਂ ਮਾਰਦੇ ਨੇ ਬਜ਼ੁਰਗ ਇਨੀਆਂ ਅੱਛੀਆਂ ਤਾੜੀਆਂ ਉਹਨਾਂ ਵਾਸਤੇ ਬੜੀ ਅੱਛੀ। ਐਕਸਰਸਾਈਜ਼ ਹੈਗੀ ਜੇ ਸਵੇਰੇ ਸਵੇਰੇ ਤਾੜੀਆਂ ਮਾਰਨਾ। ਪ੍ਰਾਣਾਯਾਮ ਬਹਿ ਕੇ ਆਰਾਮ ਨਾਲ ਕਰਨਾ ਪਰ ਕਰਨ ਤਾਂ ਨਾ, ਬਸ ਅੱਧੇ ਲੋਕੀ ਕਰਦੇ ਨੇ ਅੱਧੇ ਲੋਕੀ ਕਰਦੇ ਹੀ ਨੀ ਕੀ ਕਰੇ ਬੰਦਾ ਇਹਨਾਂ ਦਾ। ਹੁਣ ਇਹ ਏਜ ਉਹਨਾਂ ਦੀ ਐਸੀ ਆ ਗਈ ਏ ਉਹ ਸਮਝਦੇ ਹੀ ਨੀ ਸਾਡੀ ਗੱਲ ਵੀ ਨੀ ਸਮਝਦੇ ਕਿ ਅਸੀਂ ਕੀ ਕਹਿ ਰਹੇ ਆ ਉਹ ਕਹਿੰਦੇ ਨੇ ਬਸ ਸਾਡੇ ਕੋਲ ਐਵੇਂ ਹੀ ਹੁੰਦਾ ਹੁਣ ਤੇ ਅਸੀਂ ਮਰ ਜਾਣਾ। ਬਸ ਜੋ ਹੈਗਾ ਠੀਕ ਹੈਗਾ ਇੰਝ ਇਜ ਨੈਗੇਟਿਵ ਸੋਚ ਕੇ ਨੈਗੇਟਿਵ ਗੱਲਾਂ ਕਰਕੇ। ਤੇ ਦੂਸਰੇ ਬੰਦੇ ਨੂੰ ਵੀ ਚੁੱਪ ਕਰਾ ਦਿੰਦੇ ਨੇ।
ਹਾਂ ਸਹੀ ਗੱਲ ਇਹ ਬਸ ਉਹੀਓ ਫਿਰ ਬੰਦਾ ਕੁਛ ਕਰ ਈ ਨੀ ਸਕਦਾ ਅਗਰ ਉਹਨੇ ਜੋ ਮਾਇੰਡ ਸੈਟ ਬਿਠਾ ਲਿਆ ਬਸ ਉਹ ਬਿਠਾ। ਬਿਠਾ ਈ ਲਿਆ ਫਿਰ ਉਹ ਕੁਛ ਨਹੀਂ ਕਰ ਸਕਦਾ।
ਸਹੀ ਗੱਲ ਏ ਕੁੱਛ ਨੀ ਕਰ ਸਕਦਾ ਫੇਰ ਤੁਸੀਂ ਲੋਕਾਂ ਦੇ ਬਜ਼ੁਰਗ ਦੇਖੋ ਕਈ ਹੈਗੇ ਜੇ ਬਾਹਰ ਪਾਰਕ ਪਾਰਕਾਂ ਚ ਇੰਜ ਭਜਦੇ ਪਏ ਅਖੀਰ ਤਾਂ ਅੱਖਾਂ ਦੀ ਰੋਸ਼ਨੀ ਐੰਨੀ ਵਧੀਆ। ਕਿਉਂਕਿ ਉਹਨਾਂ ਨੇ ਨੰਗੇ ਪੈਰੀ ਪਾਰਕ ਵਿੱਚ ਸਵੇਰੇ ਘਾਸ ਤੇ ਤੁਰਦੇ ਹੁੰਦੇ ਨੇ ਸਾਰੀ ਉਮਰ ਹੋ ਗਈ। ਉਹ ਨੂੰ ਸੈਰਾਂ ਕਰਦੇ ਹੋਏ। ਅਖੀਰ ਤੱਕ ਉਹ ਸੂਈ ਧਾਗੇ ਵਿੱਚ। ਧਾਗਾ ਸੂਈ 'ਚ ਧਾਗਾ ਪਾ ਲੈਂਦੇ ਜੇ ਅਖੀਰ ਤੱਕ ਮਤਲਬ ਨੱਬੇ ਨੱਬੇ ਸਾਲ ਦੇ ਸਾਡੇ। ਐਸੇ ਬਜ਼ੁਰਗ ਹੈਗੇ ਜੇ ਤੇ ਇੰਝ ਭੱਜਦੇ ਜੇ ਕਿ। ਚਾਲੀ ਸਾਲ ਦਾ ਬੱਚਾ ਚਾਲੀ ਸਾਲ ਦਾ ਇਨਸਾਨ ਨੀ ਪਾ ਸਕਦਾ ਹੈਗਾ। ਉਹਨਾਂ 'ਚ ਐੰਨੀ ਫੁਰਤੀ ਹੈਗੀ ਹੈਏ ਏ ਅੱਖਾਂ ਦੀ ਰੋਸ਼ਨੀ ਐੰਨੀ ਵਧੀਆ ਹੈਗੀ ਏ। ਤੇ ਤੁਸੀਂ ਉਹਨਾਂ ਦੀ ਸਰੀਰ ਦੀ ਉਹ ਦੇਖੋ ਫਲੈਕਸੀਬਿਲਿਟੀ। ਸਾਡੇ 'ਚ ਨਹੀਂ ਹੋਏਗੀ ਫਲੈਕਸੀਬਿਲਿਟੀ ਤੇ ਉਹਨਾਂ ਵਿੱਚ ਇੰਨੀ ਫਲੈਕਸੀਬਿਲਿਟੀ ਹੈਗੀ ਨਾ। ਕਿ ਉਹ ਇੱਕ ਮਿੰਟਾਂ 'ਚ ਥੱਲੇ ਬਹਿ ਜਾਂਦੇ ਨੇ ਇੱਕ ਮਿੰਟਾਂ 'ਚ ਖੜੇ ਹੋ ਜਾਂਦੇ ਨੇ ਅਸੀਂ ਲੋਕ ਬੈਠੀਏ ਥੱਲੇ। ਸਾਡੇ ਤੋਂ ਉੱਠਣ ਤੇ ਹੀ ਸਾਨੂੰ ਦੋ ਮਿੰਟ ਲੱਗ ਜਾਂਦੇ ਨੇ।
ਸਹੀ ਗੱਲ ਹੈ ਚਲੋ ਠੀਕ ਹੈ ਫੇਰ ਕਰਾਂਗਾ ਤੁਹਾਨੂੰ।
ਠੀਕ ਹੈ ਜੀ ਜਲਦੀ ਉੱਠਿਆ ਕਰੋ। ਰੂਟੀਨ ਆਪਣੀ ਵਧੀਆ ਬਣਾਓ ਤਾਂ ਹੀ ਸਵਸਥ ਰਵਾਂਗੇ ਅਸੀਂ। ਤੇ ਮੈਂ ਵੀ ਐਵੇਂ ਹੀ ਕਰਾਂਗੀ ਤੁਸੀਂ ਜੀ ਏਦਾਂ ਤੁਸੀਂ ਵੀ ਏਦਾਂ ਕਰਨਾ। ਠੀਕ ਹੈ ਜੀ, ਹਾਂਜੀ, ਸਤਿ ਸ੍ਰੀ ਅਕਾਲ ਜੀ।